ਹੈਲੋ
ਹਾਂਜੀ, ਸਸ਼੍ਰੀ ਕਾਲ ਜੀ।
ਹਾਂਜੀ, ਸਸ਼੍ਰੀ ਕਾਲ ਜੀ, ਹੋਰ ਠੀਕ-ਠਾਕ।
ਵਦੀਆ, ਤੁਸੀਂ ਸੁਣਾਓ ਜੀ?
ਹਾਂਜੀ-ਹਾਂਜੀ, ਵਦੀਆ-ਵਦੀਆ ਹੋਰ ਕੀ ਕਰਦੇ ਸੀ?
ਬਸ ਕੁਛ ਨੀ ਥੋੜਾ ਫ੍ਰੀ ਹੋਇਆ ਸੀਗਾ, ਜਸਟ ਅਪਣੇ ਕੰਮ ਤੋਂ।
ਅੱਛਾ-ਅੱਛਾ, ਹੋਰ ਲੰਚ ਹੋ ਗਯਾ।
ਹਾਂਜੀ-ਹਾਂਜੀ, ਸਬ ਸਬ ਓਕੇ ਜੀ, ਬਸ ਅੱਜ ਅੱਜ ਕੁਛ ਨੀ ਬਸ ਅ ਚਾਵਲ ਵਗੈਰਾ ਬਨਾਏ ਸੀ ਮੰਮਾ ਨੇ। ਰਾਈਸ-ਦਾਲ, ਵਧੀਆ ਜੀ।
ਚਲੋ ਵਦੀਆ ਅੱਛਾ ਐ, ਮੈਂ ਥੋੜੀ ਸਟੀਿਚਿੰਗ ਕਰ ਰੀ ਸੀ।
ਅੱਛਾ, ਸਟੀਚਿੰਗ ਕਰਦੇ ਤੁਸੀਂ ਵੀ। ਅੱਛਾ-ਅੱਛਾ, ਹੋਰ ਦੱਸੋ ਅਪਣੀ ਲਾਈਫ ਦਾ ਕੋਈ ਵਧੀਆ ਜੇਆ ਦਿਨ
ਹਾਂਜੀ, ਲਾਈਫ ਵਦੀਆ ਚੱਲ ਰਹੀ ਏ ਕੱਟ ਰੇਆ ਟਾਈਮ। ਆਹ ਜੇੜਾ-ਜੇੜਾ ਟਾਈਮ ਕਟ ਜੇ ਓਈ ਵਧੀਐ।
ਹਾਂਜੀ-ਹਾਂਜੀ-ਹਾਂਜੀ, ਹੋਰ ਕੀ ਕਰਦੇ ਤੁਸੀਂ?
ਬਸ ਵਧੀਆ ਔਰ ਮੌਸਮ ਕਿੱਦਾਂ ਦਾ ਓਥੇ?
ਮੌਸਮ ਤੇ ਬੋਤ ਗਰਮੀ ਏ ਜੀ।
ਬੋਤ ਬੁਰਾ ਹਾਲ ਏ, ਐਥੇ ਵੀ ਬੱਦਲ ਬਣਿਆ ਹੋਯਾ ਵੇ। ਬਟ ਨਾ ਹਵਾ ਏ, ਨਾ ਕੋਈ ਬਾਰਿਸ਼ ਆ ਰੀ ਏ ਨਾ ਕੁਛ ਏ ਪਰ ਬੱਦਲ ਹੈਗਾ।
ਓਕੇ-ਓਕੇ-ਓਕੇ-ਓਕੇ-ਓਕੇ, ਸੇਮ ਸੇਮ ਹੇਅਰ ਜੀ ਸੇਮ ਹੇਅਰ। ਬੋਤ ਬੁਰਾ ਹਾਲ ਐ ਹਾਂਜੀ, ਹਾਂਜੀ-ਹਾਂਜੀ।
ਬਸ ਏਹੀ ਚੱਲਦਾ ਪੇਆ ਹਲੇ ਤੇ ਹਾਂਜੀ-ਹਾਂਜੀ ਹੋਰ?
ਹੋਰ ਕਿਤੇ ਘੁੰਮਣ ਵਗੈਰਾ ਨੀ ਗਏ ਏਸ ਵਾਰ ਗਰਮੀ ਚ।
ਨਈਂ ਗਈ ਸੀ, ਖਾਟੂ ਗਏ ਸੀ।
ਓਕੇ ਫੇਰ
ਰਾਜਸਥਾਨ
ਹਾਂਜੀ-ਹਾਂਜੀ-ਹਾਂਜੀ-ਹਾਂਜੀ।
ਹਾਂਜੀ, ਹਾਂਜੀ-ਹਾਂਜੀ-ਹਾਂਜੀ ਅ ਵੈਸ਼ਨੋ ਦਰਬਾਰ ਬਸ, ਬਸ ਓਥੇ ਵੀ ਗਰਮੀ ਬੜੀ ਸੀ ਵੈਸ਼ਨੋ ਦੇਵੀ ਵੀ।
ਹਾਂ, ਇਸ ਵਾਰੀ ਕੈ ਲੋ ਓਂਥੇ ਵੀ ਕਾਫ਼ੀ ਗਰਮੀ ਹੈਗੀ ਸੀ।
ਗਰਮੀ ਸੀ ਐਤਕੀ ਨਈਂ ਸੀ ਠੰਡ ਨਈਂ ਤੇ ਪਿੱਛੇ ਓਥੇ ਭਵਨ ਤੇ ਠੰਡ ਹੰਦੀ ਏ। ਪਰ ਐਤਕੀ ਭਵਨ ਤੇ ਵੀ ਬੜੀ ਗਰਮੀ ਸੀ ਕੁਛ ਪੀੜ ਜਾਦਾ ਸੀ ਤਾਂ ਵੀ ਲਗਾ ਲੋ ਪਰ ਮਤਲਬ ਬੋਹਤ ਗਰਮੀ ਸੀ ਇੰਨਾ ਮਤਲਬ ਪੈਲੇ ਵਰਗਾ ਨੀ ਸੀ ਜੀ ਪੈਲੇ ਸੀਨ ਹੁੰਦੇ ਸੀ ਗਰਮੀਆਂ ਚ ਜਾਓ ਤੇ ਉੇਤੇ ਭਵਨ ਤੇ ਠੰਡ ਹੁੰਂਦੀ ਸੀ ਪਰ ਐਤਕੀ ਬਿਲਕੁਲ ਵੀ ਨੀ ਸੀ, ਗਰਮੀ-ਗਰਮੀ ਸੀ।
ਓਕੇ-ਓਕੇ-ਓਕੇ, ਬਟ ਓਥੇ ਬੈਸਟ ਟਾਈਮ ਤੇ ਓਥੇ ਤੇ ਬੈਸਟ ਟਾਈਮ ਹੈਗਾ ਵਿਜਟ ਕਰਨ ਦਾ ਅਕਤੂਬਰ ਚ। ਸਪਤੰਬਰ, ਅਕਟੂਬਰ ਚ ਅਸੀਂ ਖੁਦ ਜਦੋਂ ਗਏ ਸੀ, ਅਕਤੂਬਰ ਚ ਗਏ ਸੀਗੇ ਅਕਤੂਬਰ ਚ ਬੋਹਤ ਉਂ ਵਧੀਆ ਮੌਸਮ ਹੁੰਦਾ ਨਾ ਗਰਮੀ ਲੱਗਦੀ ਏ ਨਾ ਈ ਠੰਢ ਲੱਗਦੀ ਏ।
ਕਿਉਂਕਿ ਚੜ੍ਹਾਈ ਚੜ੍ਹਨ ਚ ਵੀ ਦਿੱਕਤ ਨੀ ਆਂਦੀ ਅਗਰ ਮੌਸਮ ਠੀਕ ਹੁੰਦਾ। ਕਿਉਂਕਿ ਬੱਚੇ ਵੀ ਨਾਲ ਹੁੰਦੇ ਨੇ
ਅਕਤੂਬਰ ਚ ਥੋੜ੍ਹੀ-ਬੋਤ ਠੰਢ ਜਿਦਾ ਉੱਪਰ ਹੋ ਜਾਂਦੀ ਏ ਨਾ ਸਿੰਪਲ ਕਿਰਤਕ ਥ੍ਰੀ ਹੂਡ ਪਾਈਆ ਹੁੰਦੀਆਂ ਆਪੀਆਂ ਨੀਚੇ ਟੀ-ਸ਼ਰਟਸ ਪਾਈਆਂ ਹੁਡਸ ਸਵੈਟਰ ਪਾਣ ਦੀ ਕੋਈ ਲੋੜ ਨੀ ਕੋਈ ਚੀਜ਼ ਪਾਣ ਦੀ ਲੋੜ ਨੀ ਸਿੰਪਲ ਪਤਲੀ ਦੀ ਕੋਈ ਸੈਵਟ ਸ਼ਰਟ ਪਾਈ ਉੱਪਰ ਚਲੇ ਕੇ ਚੜਾਈ ਕਰ ਲੀ ਉੱਪਰ ਰਾਮ ਨਾਲ ਨਾ ਹੀ ਗਰਮੀ ਲੱਗਦੀ ਤੇ ਨਾ ਹੀ ਠੰਡ ਲਗਦੀ ਏ ਓਦੇ ਵੇਚ
ਨਾ ਈ ਠੰਡ ਲੱਗਦੀ ਕਿਉਂਕਿ ਚੜਾਈ ਚੜ੍ਹਦੇ ਹੋਏ ਵੈਸੇ ਵੀ ਚੜ੍ਹਾਈ ਚੜ੍ਹਦੇ ਵੈਸੇ ਵੀ ਗਰਮੀ ਲਗਦੀ। ਪਰ ਓਹ ਜੈੜਾ ਮੌਸਮ ਹੈਗਾ ਨਾ ਤੁਹਾਡਾ ਜੋ ਤੁਸੀਂ ਕਹਿ ਰਹੇ ਓ, ਅਕਤੂਬਰ- ਨਵੰਬਰ ਫਿਰ ਉਹਦੇ ਚੜ੍ਹਾਈ ਚੜ੍ਹਦੇ ਵੀ ਗਰਮੀ ਨਹੀਂ ਲੱਗਦੀ ਫੀਲ ਨਹੀਂ ਹੁੰਦੀ ਮਤਲਬ ਨੋਰਮਲ ਰਹਿੰਦਾ ਹੈਗਾ
ਬਿਲਕੁਲ ਬੈਸਟ ਰਹੰਦਾ ਉਸ ਟਾਈਮ ਤੇ ਬਹੁਤ ਬੈਸਟ।
ਪਰ ਇਸ ਟੈਮ ਤੇ ਜਾਨਦਾ ਪਰ ਇਹ ਨਾ ਬੱਚਿਆਂ ਦੀ ਛੁੱਟੀਆਂ ਹੂੰਦੀਆਂ ਨੇ ਬੱਚਿਆਂ ਨੂੰ ਫਿਰ ਹੋਦਾ ਚਲੋ-ਚਲੋ-ਚਲੋ ਕਿੱਥੇ ਤੇ ਚੱਲੋ ਪਰ ਇਹ ਨ ਪਤਾ ਕੀ
ਹਰ ਪਾਸੇ ਗਰਮੀ ਹੋਈ ਪਈ ਏ ਇਸ ਵਾਰੀ ਬਟ ਨਹੀਂ ਅਸੀੇ ਇਸ ਵਾਰੀ ਹਮ ਜਿੱਦਾਂ ਇਸ ਵਾਰੀ ਮੈ ਤੇ ਡਲਹੌਜੀ ਗਿਆ ਸੀਗਾ ਤੇ ਕਾਫ਼ੀ ਅੱਛਾ ਮੌਸਮ ਸੀਗਾ ਵੈਦਰ ਬਹੁਤ ਵਧੀਆ ਸੀਗਾ ਓਥੇ ਤੇ
ਡਲੋਜੀ ਚ ਤੇ ਠੀਕ ਐ। ਵੈਸੇ ਇ ਪਰ ਐਤਕੀ ਕੋਈ ਮਨਸੂਰੀ ਵੀ ਸਾਡੇ ਗਏ ਸੀ ਪਰ ਉੱਥੇ ਵੀ ਕਹਿ ਰਹੇ ਸੀ ਗਰਮੀ ਹੈਗੀ ਏ।
ਅੱਛਾ-ਅੱਛਾ-ਅੱਛਾ ਅੱਛਾ ਨਹੀਂ ਅਸੀਂ ਡਲੋਜੀ ਗਏ ਸੀਗੇ ਉੱਥੇ ਤੇ ਅਸੀਂ ਮਤਲਬ ਕਿ ਵਾਟਰਫੋਾਲ ਚ ਵਗੈਰਾ ਗਏ ਸੀ ਸੀਗੇ, ਪਰ ਉੱਪਰ ਹਿਲੀ ਏਰੀਏ ਚ ਪਹਾੜੀਆਂ ਤੇ ਗਏ ਸੀਗੇ ਉੱਪਰ ਉੱਥੇ ਤੇ ਮਤਲਬ ਕਿ ਬਿਨ ਮੌਸਮ ਦੀ ਬਰਸਾਤ ਹੈ ਜਦੋਂ ਮਰਜ਼ੀ ਆ ਜਾਂਦੀ ਹੈ ਬਾਰਿਸ਼ ਉੱਥੋਂ ਤੇ। ਫਿਰ ਉੱਥੇ ਬਾਰਿਸ਼ ਵੀ ਐਸੀ। ਆਂਦੀ ਹੈ ਕਿ ਮਤਲਬ ਐਂਨ ਤੱਕ ਪੈਂਦੀ ਅ ਫਿਰ।
ਆਹਾਂ
ਐਸੀ ਬਾਰਿਸ਼ ਪੈਂਦੀ ਐਸੀ ਬਾਰਿਸ਼ ਪਈ ਕਿ ਪੂਰੀ ਗੱਡੀ ਚਿੱਟੀ ਹੋ ਗਈ ਸਾਡੀ ਐਹਿਣ ਨਾਲ
ਵਧੀਆ ਫੇਰ ਤੇ ਪਰ ਉਹ ਨਜ਼ਾਰਾ ਵੀ ਅੱਛਾ ਹੁੰਦਾ।
ਬੋਹਤ ਹੀ ਵਧੀਆ ਮੈਂ ਕਹਿੰਦਾ ਗਰਮੀਆਂ ਵਾਲੇ ਮੌਸਮ ਚ ਐਸਾ ਨਜ਼ਾਰਾ ਆਯੇ ਤੇ ਹੋਰ ਕੀ ਚਾਹੀਦਾ ਹੈਗਾ ਸਾਨੂੰ
ਡਲਲੋਜੀ ਕਿੱਧਰ ਪੈਂਦਾ ਯਾ?
ਡਲੋਜ਼ੀ ਜਿੱਦਾਂ ਪਠਾਨਕੋਟ ਤੁਹਾਨੂੰ ਪਤਾ ਨਾ।
ਹਾਂਜੀ- ਹਾਂਜੀ
ਪਠਾਨਕੋਟ ਤੋਂ ਅ ਰਸਤਾ ਹੋ ਕੇ ਜਾਂਦਾ ਡਲੋਜ਼ੀ ਦਾ। ਹਿਮਾਚਲ ਇੱਕ ਚਲ ਜਾਂਦਾ ਧਰਮਸ਼ਾਲਾ ਨੂੰ ਇੱਕ ਮੁੜ ਜਾਂਦਾ ਡਲੋਜੀ ਦਾ ਰਸ਼ਤਾ।
ਅੱਛਾ
ਹਾਂਜੀ ਹਾਂਜੀ ਹਾਂਜੀ ਉੱਥੇ ਮਤਲਬ ਕਿ ਪ੍ਰੋਪਰ ਤੁਸੀਂ ਲੋਕੇਸ਼ਨ ਲਗਾਓਗੇ ਨਾ ਵਾਯਾਂ ਪਠਾਨਕੋਟ ਟੂ ਡਲੋਰੀ ਤੁਹਾਨੂੰ ਪ੍ਰੋਪਰ ਮੈਪ ਤੁਹਾਨੂੰ ਸ਼ੋਅ ਕਰ ਦੇਗਾ ਕਿ ਇਹ
ਅਛਾ ਤੇ ਕਿੰਨੇ ਘੰਟੇ ਦਾ ਰਸਤਾ ਐ ਉੱਥੋਂ
ਏਟੀ ਕਿਲੋਮੀਟਰ ਦਾ ਹਾਰਡਲੀ ਜਿੱਦਾਂ ਹੁਨ ਅਸੀਂ ਚਲੋ ਆਂਦੇ ਜਾਂਦੇ ਰਹਿੰਦੇ ਆ ਉੱਥੇ। ਤੁਹਾਨੂੰ ਤੇ ਫੇਰ ਤਕਰੀਬਨ ਦੋ ਘੰਟੇ ਲੱਗਦੇ ਉੱਥੇ ਪੁੱਜਣ ਨੂੰ। ਆ ਆਪਣੀ ਕਾਰ ਵਿੱਚ ਅਗਰ ਆਰਾਮ ਨਾਲ ਵੀ ਜਾਈਏ ਤੇ।
ਤੁਸੀਂ ਪਠਾਨਕੋਟ ਦੇ ਓ?
ਹਾਂਜੀ ਹਾਂਜੀ ਮੈਂ ਪਠਾਨਕੋਟ ਦਾ ਰਹਿਨ ਵਾਲਾ ਨਾ।
ਅੱਛਾ-ਅੱਛਾ- ਅੱਛਾ ਫੇਿਰ ਤੇ ਠੀਕ ਏ ਤੁਹਾਡੇ ਤੇ ਨੇੜੇ ਪੈਂਦਾ ਹੈਗਾ ਜਦੋਂ ਮਰਜੀੀ ਚੱਲ ਜਓ।
ਕਹਿੰਦੇ ਨਦੇ ਐਕਚੁਲੀ ਮੇਰਾ ਮਾਮੂ ਦਾ ਹਾਊਸ ਵੀ ਉੱਥੇ ਹੈ ਨਾ ਉਪਰੋ ਮੇਰੇ ਮਾਮੂ ਦਾ ਘਰ ਵੀ ਉੱਥੇ ਮਤਲਬ ਮੇਰੇ ਤੇ ਸਾਲ ਚ ਮਤਲਬ ਚਾਰ ਪੰਜ ਚੱਕਰ ਹੁੰਦੇ ਹੁੰਦੇ ਡਲੋਜੀ ਦੇ ਜਦੋਂ ਗਰਮੀ ਲੱਗੀ ਤੇ ਬੈਗ ਚੁੱਕਿਆ ਚਲੋ ਡਲੋਜੀ।
ਵਧੀਆ ਫੇ ਉਹੀ ਤੇ ਨੇੜੇ ਦਾ ਤੇ ਫਾਇਦਾ ਹੋ ਗਿਆ ਸਾਂਨ ਤੇ ਆਉਂਦੇ ਹੋਏ ਵੀ ਇੰਨਾ ਟਾਈਮ ਲੱਗਨਾ ਯਮੁਨਾ ਨਗਰ ਜਗਾਦਰੀ ਤੇ ਆ। ਤੇ ਸਾਨ ਤੇ ਆਂਦੇ ਹੋਏ ਵੀ ਬਹੁਤ ਟਾਈਮ ਲੱਗ ਜਾਂਦਾ ਐ। ਫਿਰ ਓਥੇ ਮਤਲਬ ਹਫ਼ਤਾ ਲਗਾ ਕੇ ਚਲੋ ਦੋ- ਚਾਰ ਦਿਨ ਉੱਥੇ ਵੀ ਰੋ ਏਕ - ਦੋ ਦਿਨ ਤੇ ਫੇਰ ਟਰੇਨਾਂ ਚ ਲੱਗ ਗਏ ਹਫ਼ਤਾ ਲਗਾ ਕੇ ਨਈ ਜਾਵਾਂਗੇ ਅਸੀ ਅਸੀਂ ਵੀ ਜਾਵਾਂਗੇ ਮੈਂ ਡੋਲੋਜੀ ਦੀ ਬੜੀ ਤਾਰੀਫ਼ ਸੁਣੀ ਏ।
ਬਹੁਤ ਹੀ ਅੱਛਾ ਵੈਦਰ ਉੱਧਰ ਦਾ ਤੇ ਬਹੁਤ ਹੀ ਵਧੀਆ ਹਾਲਾਂਕਿ ਮੈਂਕਲੋਡਗੰਜ ਧਰਮਸ਼ਾਲਾ ਨਾਲੋਂ ਬੈਸਟ ਹੈਗਾ ਡੋਲੋਜੀ ਜਾਣਾ
ਅੱਛਾ ਜੀ
ਹਾਂਜੀ ਹਾਂਜੀ ਬਹੁਤ ਹੀ ਵਧੀਆ ਰਹਿੰਦਾ ਉੱਥੇ ਦੇ ਮਤਲਬ ਇੱਕ ਵਾਰੀ ਵਿਜਿਟ ਕਰੋਗੇ ਤੁਸੀਂ ਸਾਨੂੰ ਤਾਂ ਖੁਦ ਮਜ਼ਾ ਆ ਤੁਸੀਂ ਕਹੋਗੇ ਮੈਂ ਤੇ ਹਰ ਸਾਲ ਇੱਥੇ ਆਉਂਗੀ ਨਾ ਉੱਧਰ ਤਾਂ ਦੇਖਣ ਵਾਲ ਕੁਛ ਨੀ ਇੱਥੇ ਹੈ ਸਾ ਕੁਛ ਉਧਰ ਮਤਲਬ ਅਗਰ ਕੋਈ ਪਰਸਨ ਆਉਂਦਾ ਨਾ ਅਗਰ ਉਹਨੂੰ ਮਤਲਬ ਲੋਕ ਦਿੱਲੀ ਦੇ ਸਪੈਸ਼ਲ ਆਪਣੀ ਕਾਰਜ ਰਚਿਦੇ ਉੱਥੇ ਨਾ ਨਾ ਨਾ ਨਾ ਨਾ ਸਿਰਫ ਵੈਦਰ
ਅੱਛਾ
ਹਿਮਾਚਲ ਸਿਰਫ ਵੈਦਰ ਹਿਲੀ ਏਰੀਆ ਹਾਂਜੀ ਹਾਂਜੀ ਉੱਥੇ ਵਾਟਰਫੋਲ ਬਹੁਤ ਸੋਹਣੇ ਸੋਹਣੇ ਵਾਟਰ ਫੋਲ ਦੇ ਗਏ ਆ ਮਤਲਬ ਜਗ੍ਹਾ ਜਗਾ ਹੈਗੇ ਹੈ ਸਮੁੰਦਰ ਵੀ ਹੈ ਉੱਥੇ ਲੇਕਿਨ ਉਹ ਤੁਹਾਨੂੰ ਅ ਥੋੜਾ ਪਿੱਛੇ ਆਉਣਾ ਪੈਂਦਾ ਬਨੀ ਖੇਤ ਨਾ ਵਾਇਆ ਚੰਬਾ ਜਾਣ ਜਾਣਾ ਪੈਂਦਾ ਚੰਬਾ ਰੋਡ ਤੇ ਪੈਂਦਾ ਸਮੁੰਦਰ ਉੱਥੇ ਡੈਮ ਹੈਗਾ ਬਹੁਤ ਵਧੀਆ ਉੱਥੇ ਬੋਟਿੰਗ ਵਗੈਰਾ ਹੁੰਦੀ ਹੈ ਓ ਨਾ ਡਲਹੌਜੀ ਤੋਂ ਨੇੜੇ ਓ ਵੀ ਜ਼ਿਆਦਾ ਦੂਰ ਨੀ ਹੈਗਾ ਡਲਹੌਜੀ ਤੋਂ ਹਾਰਡਲੀ ਅੱਧਾ ਘੰਟੇ ਦਾ ਰਸਤਾ ਹੈਗਾ ਉੱਥੇ ਵੀ ਲੋਕੀ ਜਾਂਦੇ ਉਥੇ ਡੈਮ ਤੇ ਜਾਂਦੇ ਉਥੇ ਬੋਟਿੰਗ ਵਗੈਰਾ ਕਰਦੇ ਲੋਕ ਉਥੇ। ਉਹ ਵੀ ਬਹੁਤ ਸੋਹਣੀ ਜਗ੍ਹਾ ਹੈ ਬਟ ਜੋ ਡਲਹੋਜੀ ਹਾਂਜੀ- ਹਾਂਜੀ। ਹਾਂਜੀ- ਹਾਂਜੀ- ਹਾਂਜੀ ਦੱਸੋ ਕੋਈ ਗੱਲ ਨੀ ਦੱਸੋ ਪਲੀਜ਼
ਨਹੀਂ, ਜਿਵੇਂ ਅਸੀਂ ਬਾਏ ਟ੍ਰੇਨ ਆਈਏ ਤੇ ਉਥੇ ਫਿਰ ਮਿਲ ਜਾਂਦੇ ਨੇ ਜਿਵੇਂ ਸਾਧਨ ਮਿਲ ਜਾਂਦਾ ਹਾਂਜੀ। ਜਾਂਦੇ।
ਸਭ ਕੁਛ ਸਭ ਕੁੱਛ ਤੁਸੀਂ ਬਾਏ ਟ੍ਰੇਨ ਜਿੱਦਾਂ ਪਠਾਨਕੋਟ ਉਤਰੇ ਟ੍ਰੇਨ ਸਟੇਸ਼ਨ ਤੇ ਤੁਹਾਨੂੰ ਟੈਕਸੀ ਮਿਲ ਜਾਣੀ ਹੈ ਤੁਸੀਂ ਟੈਕਸੀ ਨਾਲ ਆਨਲਾਈਨ ਤੁਸੀਂ ਕਿਸੇ ਨੂੰ ਵੀ ਬੁੱਕ ਕਰ ਸਕਦੇ ਹੋ ਹੋ ਆਨਲਾਈਨ ਟੈਕ ਬਹੁਤ ਹੈਗੀਆਂ ਤੁਸੀਂ ਮੈਨੂੰ ਕਾਲ ਹਾਂ ਤੁਸੀਂ ਮੈਨੂੰ ਕਾਲ ਕਰਲਓ ਇੱਥੋਂ ਮੈਂ ਤੁਹਾਡੀ ਕੈਬ ਬੁੱਕ ਕਰਵਾਦੁਗਾ ਈਸੀਲੀ ਮੈ ਫੈਮਲਈ ਤੁਸੀਂ ਆਓ। ਮੈਂ ਤੁਹਾਨੂੰ ਇੱਥ ਸਿੱਧਾ ਡਲਹੌਜੀ ਭੇਜ ਦੂੰਗਾ ਉਥੇ ਇੱਕ ਤਰ੍ਹਾਂ ਹੋਟਲ ਦਾ ਸਟੇ ਵਗੈਰਾ ਵੀ ਤੁਹਾਡੇ ਕਰਵਾ ਦਾਂਗੇ ਆਰਾਮ ਨਾਲ ਈਸਲੀ। ਸਭ ਫੈਸਿਲਿਟੀਜ਼ ਆ ਹਾਂਜੀ- ਹਾਂਜੀ- ਹਾਂਜੀ ਕਿਉਂਕਿ ਇੱਥੇ ਆਪਣਾ ਘਰ ਹੈ ਨਾ ਹਾਂ ਮੇਰਾ ਹਾਂ, ਮੇਰਾ ਕਜ਼ਨ ਹੈ ਉੱਥੇ ਉਹ ਵੀ ਜੋਬ ਕਰਦਾ ਨਾ ਹੋਟਲ ਚ ਜੋਬ ਕਰਦਾ। ਹੋਟਲ ਲਾਈਨ ਚ ਕੰਮ ਸਾਰਾ ਉਹਦਾ ਤੇ ਉਹ ਕਿਸੇ ਵੀ ਹੋਟ ਤੁਹਾਡਾ ਸਟੇ ਵੀ ਕਰਾ ਦੂਗਾ ਤੁਹਾਡੀ ਉਹ ਪੈਕੇਜ ਤੁਹਾਡਾ ਕਰਵਾ ਦੇਗਾ ਆਪੇ ਖੁਦ ਹੀ ਕਰਾਉਂਦੇ ਸਾਰਾ ਕੁਛ ਆਜੋ ਹਾ ਇਜ਼ੀਲੀ ਤੁਹਾਨੂੰ ਮਤਲਬ ਪੂਰਾ ਡਲਹੋਜੀ ਵੀ ਹੋਰ- ਹੋਰ- ਹੋਰ ਤੁਹਾਨੂੰ ਹਾਂਜੀ- ਹਾਂਜੀ ਤੁਹਾਨੂੰ ਪ੍ਰੋਪਰ ਤੁਹਾਨੂੰ ਡਲਹੌਜੀ ਘੁੰਮਾ ਵੀ ਦੇਗਾ ਉਹ ਸਭ ਕੁਛ ਮਤਲਬ ਫਾਈਨ ਆਰਟ ਤੁਹਾਨੂੰ ਕਰ ਦੇਵੇਗਾ ਹਰ ਜ੍ਹਾ
ਕੋਈ ਨੀ ਟਰਾਈ ਕਰਾਂਗੇ ਜਰੂਰ ਟਰਾਈ ਕਰਾਂਗੇ ਇੱਕ ਵਾਰੀ ਮੇਰੀ ਨਾ ਮਾਸੀ ਦਾ ਮੁੰਡਾ ਪਿੱਛੇ ਗਿਆ ਸੀ ਇਹੀਓ ਹੁਣ ਥੋੜੇ ਦਿਨ ਪਹਿਲੇ ਮੈਂ ਓਦੇ ਫੋਟੋਆਂ ਦੇਖ ਖਿਆ ਸੀ ਤੇ ਉਹ ਦੱਸ ਡਲੋਜੀ ਗਿਆ ਸੀ ਪਰ ਮੇਰੀ ਇੰਨੀ ਗੱਲ ਨ ਨਹੀਂ ਹੋਈ ਉਹਨਾਂ ਨਾਲ
ਹਾਂਜੀ- ਹਾਂਜੀ, ਹਾਂਜੀ -।
ਬਿ ਡਿਸਕਸ ਹੋ ਗਈ ਇਸ ਬਾਰੇ ਉਹਦੇ ਨਾਲ ਹੋਈ ਨੀ ਕੁ ਕਿਉਂ ਮਿਲਿਆ ਵੀ ਸੀ ਪਿੱਛੇ ਮੇਰੇ ਮਾਸੀ ਜੀ ਦਾ ਮੁੰਡਾ ਐਕਸਪਾਇਰ ਹੋ ਗਿਆ ਸੀ ਇੱਥੇ ਤੇ ਫੇਰ ਉਹ ਸਾਰੇ ਉੱਥੇ ਆਏ ਹੋਏ ਸੀ ਹਾਂ ਉੱਥੇ ਆਏ ਹੋਏ ਸੀ ਨਾ ਤੇ ਫੇਰ ਇਨਾ ਪੁਛ ਨੀ ਪਾਈ ਉਹ ਫਿਰ ਅੱਛਾ ਨੀ ਲੱਗਦਾ ਹੈਗਾ ਹਾਂ ਐ ਤੇ ਤੁਹਾਡੇ ਨਾਲ ਗੱਲ ਹੋ ਰਹੀ ਤਾਂ ਮੈਂ ਪੁੱਛ ਲਿਆ ਹੈਗਾ ਵੀ ਉੱਥੇ ਤ
ਕੋਈ ਗੱਲ ਨਹੀਂ ਤੁਸੀਂ ਸ਼ ਜਦੋਂ ਮਰਜੀ ਆਓ ਤੁਸੀਂ ਆਓ ਤੁਸੀ ਇੱਕ ਵਾਰੀ ਕਾਲ ਕਰੋ। ਤੇਰੇ ਕੋਲ ਮੇਰਾ ਨੰਬਰ ਆ ਈ ਗਿਆ ਹਾਂ ਤੁਸੀਂ ਮੈਨੂੰ ਇੱਕ ਟਾਈਮ ਕਾਲ ਕਰ ਸਕਦੇ। ਹਾਂਜੀ-ਹਾਂਜੀ, ਅਸੀਂ ਹ ਜਰੂਰ, ਇੱਕੋ ਮਤ ਇੱਥੋਂ ਡਲਹੋਜੀ ਚੱਲ ਜਾਓ, ਅੱਗੇ ਫਿਰ ਡਲਹੋਜੀ ਤੋਂ ਅੱਗੇ ਰਸਤੇ ਚ' ਜਗ੍ਹਾ ਆਉਂਦਾ ਜੋਤ ਓਹ ਬਿਲਕੁਲ ਹੀ, ਹਾਈਐਸਟ ਪੀਕ ਪੁਆਇੰਟ ਹੈਗਾ ਜਿੱਥੇ, ਡਲਹੌਜੀ ਦਾ, ਜੋਤ। ਜੋਤ ਚੱਲ ਜੋਓ, ਉਸ ਤੋਂ ਅੱਗੇ ਤੁਸੀਂ ਚਾਹੇ ਮਨਾਲੀ ਨਿਕਲ ਜਾਓ, ਚਾਹੇ ਚੰਬਾ ਨਿਕਲ ਜਾਓ। ਮਲਬ ਫੇਰ ਕਾਫੀ ਰਸਤੇ ਹੈਗੇ। ਮਲਬ, ਵਾਯਾ ਉਸ ਪਾਸੋਂ ਵੀ ਓਹ ਮਨਾਲੀ ਜਾ ਸਕਦੇ ਕਿ ਓਹ
ਅੱਛਾ।
ਬਹੋਤ ਦੂਰ ਆ ਓਧਰੋਂ ਦੀ। ਲੇਕਿਨ ਉਸ ਪਾਸੇ ਵੀ ਤੁਸੀਂ ਨਿਕਲ ਸਕਦੇ ਹੈਗੇ ਹੋ ਹਾਂਜੀ-ਹਾਂਜੀ-ਹਾਂਜੀ।
ਨਈ ਮਨਾਲੀ ਦਾ ਤੇ ਨਈ ਕਦੀ ਸੋਚਿਆ, ਪਰ ਡਲੋਜੀ ਦਾ ਜਿਆਦਾ ਆ ਰਿਆ।
ਹਾਂ, ਡਲੋਜੀ ਜਾਓ ਓਥੋਂ ਫਿਰ ਅਗੇ ਜੋਤ ਵੀ ਜਾਓ ਜੋਤ-ਜੋਤ ਇੱਕ ਜਗ੍ਹਾ ਦਾ ਨਾਂ ਹੈ ਓਥੇ ਮਲਬ ਪੀਕ ਪੁਆਇੰਟ ਹੈਗੈ ਪੀਕ ਪੁਆਇੰਟ ਐ ਓਥੇ, ਹਿਮਾਚਲ ਦਾ ਤੁਸੀ ਲਗਾ ਲਓ ਜਿਦਾਂ ਅ ਹਿਮਾਲਿਯਾ ਟਾਈਪ ਆਫ ਹਿਮਾਲਿਆ, ਜਿੱਦਾਂ ਹੁੰਦਾ ਨਾ ਮਲਬ ਪਹਾੜੀ ਤੇ ਓਂਦੀ ਜਗ੍ਹਾ ਹੈਗੀ ਜੇ ਓਥੇ ਤੁਹਾਨੂੰ ਖਾਣ- ਪੀਣ ਨੂੰ ਵੀ ਈਜ਼ੀਲੀ ਤੁੂੰਹਾਨੂੰ ਅਵੇਲੇਬਲ ਹੋ ਜਾਏਗਾ। ਮਤਲ ਜਾ ਕੇ ਆਪਨਾ ਫੋਟੋਜ਼ ਵਗੈਰਾ ਸ਼ੂਟ ਕਰੋਗੇ ਓੱਥੇ ਦਾ ਵੈਦਰ ਬੋ ਪਸੰਦ ਆਏਗਾ ਪਲੱਸ ਤੁਹਾਨੂੰ ਵਿਊ ਬੋ ਵਦੀਆ ਲਗੇਗਾ ਓਦਰ ਦਾ।
ਅੱਛਾ ਜੀ।
ਹਾਂਜੀ-ਹਾਂਜੀ-ਹਾਂਜੀ-ਹਾਂਜੀ, ਓਹ ਬੋਤ ਸੋਹਣੀ ਜਗ੍ਹਾ ਹੋ ਵੀ।
ਚਲੋ ਵਦੀਐ ਸਗੋਂ ਤੁਹਾਡ ਤੁਹਾਡੇ ਕੋਲੋਂ ਬਹੁਤ ਮਿਲਿਆ ਅੱਛਾ ਜਾਨਣ ਨੂੰ ਮਿਲ ਗਿਐ ਹਾਂ, ਕੋਈ ਚੀਜ਼ ਦਾ ਪਤਾ ਲੱਗੇ ਨਾ ਬੰਦਾ ਫਿਰ ਜਾਂਦਾ ਵੀ ਹੈਗਾ ਏ। ਪਰ ਐਤਕੀ ਕਿਸੀ ਨੇ ਕਹਨੈ ਰਿਸ਼ੀ ਏਹ ਸ਼ਿਮ ਮਨਸੂਰੀਸ ਟਾਈਪ ਮਤਲਬ ਇੱਥੇ ਤੇ ਹੈਈ ਗਰਮੀ ਏ, ਕੋਈ ਫਾਇਦਾ ਨਹੀਂ ਜਾਣ ਦਾ
ਹਾਂਜੀ, ਅੰ ਨਾ-ਨਾ ਓਥੇ ਤੇ ਬੋਤ, ਹਾਂ ਹੋਰ ਕੀ ਓਥੇ ਤੇ ਬੋਹ ਗਰਮੀ ਇਸ ਟੈਮ ਤੇ
ਤੇ ਬੰਦਾ ਪੈਸਾ ਵੀ ਲਾਵੇ, ਜਾਵੇ ਵੀ ਛੁੱਟੀਆਂ ਵੀ ਲਵੇ ਬੱਚਿਆਂ ਦੀਆਂ, ਅੱਗੋਂ ਹੁਨ ਨਾ ਹੁਨ ਤਾਂ ਚਲ ਛੁੱਟੀਆਂ ਖਤਮ ਹੋਨ ਵਾਲੀਆਂ ਨੇ ਕੱਲ ਤੋਂ ਸਕੂਲ ਖੁੱਲ ਜਾਨਗੇ ਬੱਚਿਆਂ ਦੇ। ਫੇਰ ਜੇ ਗਰਮੀ ਚੌਂ ਓਥੇ ਜਾਣਾ ਫੇਰ ਬੰਦਾ ਆਪਣੇ ਘਰ ਹੀ ਬੈਠੋ ਜਿਆਦਾ ਵਦੀਆ ਐ।
ਹੋਰ-ਹੋਰ
ਜਾਵੇ ਤੇ ਫੇਰ ਓਸ ਜਗ੍ਹਾ ਜਾਵੇ ਨਾ ਜਿੱਥੇ ਪਤਾ ਲੱਗੇ ਹਾਂ ਬਈ ਅਸੀਂ ਜਾ ਰਏ ਆਂ ਹੋਰ ਤੁਹਾਨੂੰ ਕੀ ਪਸੰਦ ਏ?
ਚਲੋ ਅੱਛਾ ਮੇਰਾ ਨਾ ਇਕ ਕੋਲ ਆ ਰਿਆ ਬਹੋਤ ਜ਼ਰੂਰੀ ਨਾ ਵਿੱਚ ਠੀਕ ਏ, ਮੈਂ ਤੁਹਾਨੂੰ ਕੋਲ ਬੈਕ ਕਰਦਾ ਥੋੜੀ ਦੇਰ ਸਤਿ ਸ੍ਰੀ ਅਕਾਲ, ਸਤਿ ਸ਼੍ਰੀ ਅਕਾਲ।
ਹ ਤੇ ਬਚਪਨ ਚ